ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਭਾਜੀ, ਹੋਰ ਕੀ ਹਾਲ ਚਾਲ?
ਹਾਂਜੀ ਵਧੀਆ, ਜੀ ਤੁਸੀਂ ਸੁਣਾਓ?
ਵਧੀਆ ਜੀ ਵਧੀਆ ਮੈਂ ਕਿਹਾ ਵਧਾਈਆਂ ਨੇ ਨਵਾਂ ਏਸੀ ਲਵਾਇਆ ਤੁਸੀਂ
ਹਾਂਜੀ-ਹਾਂਜੀ, ਤੁਹਾਨੂੰ ਵੀ ਬਹੁਤ ਵਧਾਈਆਂ।
ਹੋਰ ਕਿਧਰੋਂ ਲਿੱਤਾ ਸੀ।
ਸਾਡੇ ਇੱਥੇ ਨਾ ਇੱਕ ਦੁਕਾਨ ਹੈਗੀ ਇਲੈਕਟ੍ਰੋਨਿਕ ਪੈਰਾਡਾਈਜ਼ ਤਾਂ ਨਾ ਥੋੜਾ ਨਾ ਮਤਲਬ ਵੱਡੀ ਦੁਕਾਨ ਹੈ, ਬਹੁਤ ਉੱਥੇ ਸਭ ਕੁਛ ਮਿਲਦਾ ਏ ਸੀ ਵਾਸ਼ਿੰਗ ਮਸ਼ੀਨ ਹੋ ਗਈ ਨਾਲੇ ਆਪਣਾ ਅਹ ਕੀ ਕਹਿੰਦੇ ਆ ਭਾਂਡੇ ਮਾਂਜੇ ਆਲੀ ਮਸ਼ੀਨ ਵੀ ਅੱਜ- ਕਲ੍ਹ ਆ ਗਈ। ਤੇ ਬਸ ਅਸੀਂ ਫਿਰ
ਹਾਂਜੀ- ਹਾਂਜੀ। ਹੋਰ ਕਿੰਨੇ ਸਟਾਰ ਦਾ ਲਿਆਏ ਹੋਏ ਸੀ।
ਜਿੱਥਾਂ ਇਹ ਥ੍ਰੀ- ਥ੍ਰੀ ਸਟਾਰ ਦਾ ਹੈ।
ਕਿਹੜਾ ਵਿੰਡੋ ਆ ਜਾਂ ਸਪਰਿਟ ਲਵਾਇਆ ਨੇ
ਤੇ ਦੇਖੋ ਵਿੰਡੋ ਵਿੱਚ ਨਾ ਬੜਾ ਚੱਕਰ ਪੈਂਦਾ ਆਪਣਾ ਦੀਵਾਰ ਤੋੜਨੀ ਪੈਂਦੀ ਹੈ ਹਨਾ ਫਿਰ ਬਾਉਂਡਰੀ ਬਣਾਉਣੀ ਪੈਂਦੀ ਚੋਰਸ ਟਾਈਪ ਚ ਬੜਾ ਟਾਈਮ ਲੱਗਦਾ ਉਹਦੇ ਵਿੱਚ ਨਾਲੇ ਫਿਰ ਜਗ੍ਹਾ ਦਾ ਵੀ ਪੰਗਾ ਹੈ ਸਿਪਲੀਟ ਦਾ ਇਹ ਆ ਕਿ ਬਈ ਆਪਣਾ ਦੀਵਾਰ ਤੇ ਲਾ ਦਿਤਾ। ਸਿੱਧਾ ਤੇ ਆਪਣਾ ਉੱਪਰ ਲੱਗ ਜਾਂਦਾ ਗਾ ਜਿਹੜਾ ਫੈਨ ਦਾ
ਹਾਂਜੀ-ਹਾਂਜੀ ਸਮਝ ਗਿਆ ਮੈਂ ਹੋਰ ਕਿਵੇਂ? ਕਿੰਨਾ ਦਾ ਪੈ ਗਿਆ ਤੁਆਨੂੰ ਏ ਸੀ?
ਬਸ ਮੈਨੂੰ ਤੇ ਏ ਪਿਆ ਸੀ ਆਪਣਾ ਸਤਾਈ ਦਾ ਸੀ ਏ ਸੀ ਅ ਤੇ ਨਾਲ ਫੇਰ ਦੋ ਕੁਜ਼ਾਰ ਤੇ ਫਿਟਿੰਗ ਕਰਨ ਦੇ ਲੈ ਗਿਆ ਇੰਸਟੇਸ਼ਨ ਦੇ।
ਅੱਛਾ ਜੀ ਤੇ ਇਨਵੇਟਰ ਲਿ ਤਾਂ ਨੋਨ ਇਨਵੇਟਰ ਲੈ ਆਇਓ।
ਨਹੀਂ ਬ ਘਰ ਏ ਸੀ ਲਿਖਤਾ ਹੈ ਕਿਉਂਕਿ ਨਾਂ ਸਾਡੇ ਘਰੇ ਸੋਲਰ ਪੈਨਲ ਲੱਗਿਆ ਪਿਆ ਤੇ ਫਿਰ ਅਸੀਂ ਇਨਵਰਟਰ ਇਸ ਲਿੱਤਾ ਸੀ ਕਿ ਚਲੋ ਅਹ ਆਪਣਾ ਸੋਲਰ ਤੇ ਚੱਲ ਜੂਗਾ। ਜਿਆਦਾ ਲੋੜ ਨਹੀਂ ਖਿੱਚੂਗਾ ਨਾਂ ਹਾਂਜੀ ਇੱਕ ਟਨ ਦਾ ਲਿ ਕੀਤਾ ਸੀ।
ਠੀਕ ਐ, ਨਈਂ ਇਨਵੇਟਰ ਦਾ ਤੇ ਕੋਈ ਰੋਲ ਈ ਨਈਂ ਐ ਨਾਂ ਸੋਲਰ ਪੈਨਲ ਨਾਲ
ਅੱਛਾ ਅ ਚਲੋ ਉਹ ਤੇ ਆਪਾਂ ਬਸ
ਵਧੀਆ ਨੋਨ ਏਸੀ ਹੁੰਦਾ ਨੋਨ ਇਨਵੇਟਰ ਵਾਲਾ ਏਸੀ ਵਧੀਆ ਹੁੰਦਾ।
ਚਲੋ, ਦੇਖੋ ਸਾਨੂੰ ਤੇ ਦੁਕਾਨਦਾਰਾਂ ਨੇ ਜਿਵੇਂ ਮਤਲਬ ਦੱਸੀ ਸਮਝਾਇਆ, ਗੱਲ ਨਾਲੇ ਅੱਜ ਕੱਲ ਕਹਿੰਦੇ ਕਿ ਸਭ ਘਰੇ ਬਈ ਇਹੀ ਚੱਲਦੇ ਆ ਨੋਨ ਇ ਇਨਵਰਟਰ ਵਾਲੇ
ਅੱਛਾ। ਅੱਛਾ, ਅੱਛਾ। ਫਿਰ ਤੁਆਡਾ ਉਹ ਉਸ ਸਿੰਗਲ ਫਲੋਰ ਹੋਨਾ ਨਾਂ ਜਿੱਥੇ ਤੁਸੀਂ ਲਵਾਇਆ ਵੇ।
ਹਾਂਜੀ, ਹਾਂਜੀ ਤੁਆਡੇ ਘਰੇ ਫਿਰ ਕਿਹੜੇ ਕੰਪਨੀ ਦਾ ਲੱਗਿਆ ਦਾ
ਸਾਡੇ ਘਰ ਤਾਂ ਅਲੱਗ-ਅਲੱਗ ਕੰਪਨੀ ਦੇ ਹੈਗੇ, ਨੇ ਭਾਜੀ ਹਰ ਰੂਮ ਵਿੱਚ ਅਲੱਗ ਕੰਪਨੀ ਦਾ ਹੈਗਾ।
ਹਾਂ, ਮਤਲਬ ਕਿੰਨੇ ਕੁ ਏਸੀ ਲੱਗੇ ਦੇ।
ਹੈਗੇ ਨੇ ਵੀਰ ਜੀ ਚਾਰ-ਪੰਜ ਏਸੀ ਹੈਗੇ ਨੇ।
ਵਧੀਆ ਫਿਰ ਤਾਂ ਤੁਆਨੂੰ ਵੀ ਬਹੁਤ-ਬਹੁਤ ਮੁਬਾਰਕਾਂ ਹੁਣ
ਉਹ ਵੀਰ ਜੀ ਸਾਡੇ ਤਾਂ ਪੁਰਾਣੇ ਲੱਗੇ ਨੇਂ ਤੁਹੀ ਤੇ ਹੁਣ ਨਵਾਂ ਲਵਾਇਆ।
ਹਾਂ, ਉਹ ਤੇ ਹੈ, ਦੇਖੋ ਇਸ ਵਾਰ ਗਰਮੀ ਬੜੀ ਪਈ ਸੀ ਨਾਂ ਫੇਰ ਤੁਹਾਨੂੰ ਪਤਾ ਅੱਜ ਕੱਲ ਕੰਮ ਈ ਨੀਂ ਹੁੰਦਾ ਬਿਨਾਂ ਉਹਦੇ ਤੋਂ ਏਸੀ ਤੋਂ ਗਰਮੀ ਇੰਨੀ ਪੈ ਰਹੀ ਐ, ਤਪਸ਼ ਹੁੰਦੀ ਐ।
ਹਾਂਜੀ, ਹਾਂਜੀ, ਉਹ ਤਾਂ ਹੈ। ਹਾਂ, ਬਾਰ ਵੀ ਨੀ ਨਿਕਲਿਆ ਜਾਂਦਾ। ਬੜੀ ਗਰਮੀ ਹੋ ਰਹੀ ਐ, ਅੱਜ ਕੱਲ੍ਹ ਨਾ
ਹਾਂ, ਬਸ ਮੈਨੂੰ ਵੀ ਨਾਂ ਅਜੱ ਵੀ ਫੋਨ ਆਇਆ ਸੀ, ਸਾਡੇ ਇੱਥੇ ਇੱਕ ਭੈਣ ਜੀ ਰਹਿੰਦੇ ਆ, ਉਹ ਕਹਿੰਦੇ ਸੀਗੇ ਪਾਰਟੀ ਵਗੈਰਾ ਲਈ ਮੈਂ ਕਿਹਾ ਚਲੋ ਫਿਰ ਅਸੀਂ ਨਾ ਮੈਂ ਕਿਹਾ ਭਾਜੀ ਹੋਣੀ ਵੀ ਹੈਗੇ ਨੇ ਇਕੱਠੇ ਮੈਂ ਕਿਆ ਚਲੋ, ਤੁਆਨੂੰ ਸਭ ਨੂੰ ਪਾਰਟੀ ਦੇ ਦੇਦਾਂਗੇ। ਬਾਕੀ ਬਸ ਉਹ ਕਹਿੰਦੇ ਸੀਗੇ ਭਾ
ਕਦੋਂ ਵਿਚਾਰ
ਕਹਿੰਦੇ ਸੀ ਹੈਗੇ, ਨੇ ਬਈ ਕਹਿੰਦੇ ਕਿ ਬਈ ਉਹ ਕਹਿੰਦੇ ਅਸੀਂ ਚਾਪ ਖਾਣੀ ਹੈ ਤੇ ਫੇਰ ਉਹ ਕੋਈ ਕਹਿੰਦਾ ਸੀ, ਆਪਾਂ ਪੀਜ਼ਾ ਖਾਣਾ ਹਨਾ, ਫਿਰ ਅਸੀਂ ਕ ਚਲੋ ਪਹਿਲੇ ਨਾ ਅਸੀਂ ਇੱਕ ਵਾਰ ਮੈਨਊ ਡਿਸਾਈਡ ਕਰ ਲਾਂਗੇ ਆਪਸ ਵਿੱਚ ਬੈਠ ਕੇ ਫੇਰ ਉਸ ਤੋਂ ਬਾਅਦ, ਦੇਖ ਲਾਂਗੇ ਕਿ ਕਿੱਥੇ ਜਾਣਾ
ਹਾਂਜੀ-ਹਾਂਜੀ ਉਹ ਤੇ ਹੈ।
ਵੈਸੇ ਤੁਹਾਨੂੰ ਕੀ ਪਸੰਦ ਹੈ ਜ਼ਿਆਦਾਤਰ ਤੁਹਾਨੂੰ ਕੀ ਪਸੰਦ ਹੈ ਵੈਸੇ ਖਾਣ ਚ,
ਬਸ ਵੀਰ ਜੀ ਜੋ ਤੁਸੀਂ ਖਵਾਉਗੇ ਪਿਆਰ ਨਾਲ ਖਾਲਾਗੇ ਆਪਾਂ
ਨਹੀਂ ਉਹ ਤਾਂ ਦੇਖੋ, ਨਹੀਂ ਦੇਖੋ ਪਾਰਟੀ ਤੇ ਦੇਣੀ ਦੇ ਇੱਕ ਬੰਦੇ ਦੀ ਚੋਇਸ ਵੀ ਹੁੰਦੀ ਹੈ ਨਾ ਜੋ ਚੀਜ਼। ਤੁਹਾਨੁੰ ਪਸੰਦ ਹੈ, ਜਿਵੇਂ ਮੰਨ ਲਓ ਤੁਸੀਂ ਹੁਣ ਰਾਤ ਦਾ ਖਾਣਾ ਖਾਣਾ ਆ ਜਾਂ ਫਿਰ ਤੁਸੀਂ ਥੋੜਾ ਮਤਲਬ ਫਾਸਟ ਫੂਡ
ਨਹੀਂ ਨਹੀਂ ਵੀਰ ਜੀ ਬਸ ਡਿਨਰ ਵਗੈਰਾ, ਕਰਨ ਚੱਲਾਂਗੇ ਕਿੱਥੇ ਜਾਵਾਂਗੇ ਸਾਰੇ ਇਕੱਠੇ ਹੋ ਕੇ,
ਕੀ ਪਤਾ ਕੀ ਡੀਨਰ ਦਾ ਤੇ ਦੇਖੋ, ਥੋੜਾ ਔਖਾ ਹੀ ਲੱਗਦਾ ਵਾ ਕਿਉਂਕਿ ਤੇ ਜਿਹੜੇ ਸਾਡੀ ਭਾਬੀ ਹੋਣੀ ਹੈਗੇ ਨਾ ਉਹ ਰਾਤ ਨੂੰ ਨਹੀਂ ਜਾ ਸਕਦੇ ਹੈਗੇ, ਉਹ ਕਹਿੰਦੇ ਸੀਗੇ ਚਲੋ ਬਈ ਸ਼ਾਮ ਦੇ ਵੇਲੇ ਚੱਲਾਂਗੇ ਕਿਉਂਕਿ ਤੁਹਾਨੂੰ ਪਤਾ ਉਹਨਾਂ ਦੇ ਅੱਜ ਕੱਲ੍ਹ ਜਿਹੜੇ ਵੱਡੇ ਬਜ਼ੁਰਗ ਨੇ ਨਾ ਉਹ ਥੋੜਾ ਮਤਲਬ ਉਹ ਨੀ ਕਰਦੇ। ਪਸੰਦ ਏਦਾਂ ਬਾਹਰ ਜਾਣਾ ਰਾਤ ਨੂੰ।
ਸ਼ਾਮ ਨੂੰ ਤਾਂ ਵੀਰ ਜੀ ਤੁਹਾਨੂੰ ਹੀ ਪਤਾ ਵੀ ਸਨੈਕਸ ਵਗੈਰਾ ਹੀ ਚੱਲਦੇ ਨੇ।
ਚਲੋ ਦੇਖੋ ਸਨੈਕਸ। ਵਗੈਰਾ ਵੀ ਅੱਜ ਕੱਲ੍ਹ ਠੀਕ ਨੇ ਵੈਸੇ ਤੇ ਬਾਕੀ ਚਲੋ ਦੇਖ ਲਾਂਗੇ ਜੇ ਉਹਨਾਂ ਨੇ ਸਨੈਕਸ।
ਸਨੈਕਸ ਵਿਚ ਤੇ ਫਿਰ ਵੀਰ ਜੀ ਚਿੱਲਾ ਵਧੀਆ ਰਹੇਗਾ ਨਾ ਥੋੜਾ ਲਾਈਟ। ਵਧੀਆ ਰਹਿੰਦਾ ਹੈ।
ਦੇਖੋਂ ਫਿਰ ਹੁਣ ਵੱਡੇ ਵੱਡੇ ਰੈਸਟੋਰੈਂਟ ਚ ਤੁਹਾਨੂੰ ਚਿੱਲਾ ਤੇ ਦੇਖੋ ਮਿਲਣਾ ਨਹੀ ਹਨਾ ਉਹ ਤੇ ਫਿਰ ਰੇਹੜੀਆਂ ਵਗੈਰਾ ਤੇ।
ਨਹੀਂ ਨਹੀਂ ਮਿਲ ਜਾਂਦਾ ਵੀਰ ਜੀ ਕੋਈ ਕੋਈ ਰੈਸਟੋਰੈਂਟ ਬਣਾਉਂਦੇ ਵੀ ਨੇ।
ਅੱਛਾ ਚਲੋ ਕੋਈ ਨੀ ਫੇਰ ਅਸੀਂ ਹਾਂਜੀ ਚਲੋ ਕੋਈ ਨੀ ਚਿੱਲਾ ਖਾ ਲਾਂਗੇ। ਚਲੋ ਤੁਹਾਨੂੰ ਮਤਲਬ ਹੁਣ ਸਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਨੂੰ ਚਿੱਲਾ ਮਤਲਬ ਪਸੰਦ ਹੈ।
ਹਾਂਜੀ ਹਾਂਜੀ। ਉਹ ਤੇ ਹੈ ਹੀ ਉਹ ਵਧੀਆ ਹੁੰਦਾ ਨਾ। ਪ੍ਰੋਟੀਨ ਵਗੈਰਾ ਹੁੰਦਾ।
ਚਲੋ ਵਧੀਆ ਗੱਲ ਬਹੁਤ ਵੈਸੇ ਵੀ ਅੱਜ ਕੱਲ ਤੁਹਾਨੂੰ ਪਤਾ ਹੈਲਥੀ ਹੀ ਖਾਣਾ ਚਾਹੀਦਾ।
ਹਾਂਜੀ ਹਾਂਜੀ ਉਹ ਬਸ ਪ੍ਰੋਟੀਨ ਹੋਏ ਥੋੜੀ ਡਾਇਾਈਟ ਕਵਰ ਹੋ ਜਾਂਦੀ ਹੈ।
ਹਾਂਜੀ ਹਾਂਜੀ ਹੋਰ ਤੁਹਾਡਾ ਆਪਣਾ ਡਿਨਰ ਹੋ ਗਿਆ।
ਹਾਂਜੀ ਹਾਂਜੀ ਵੀਰ ਜੀ ਬਸ ਹੁਣੇ ਹੀ ਕਰਕੇ। ਚੱਟਿਆ। ਅੱਜ ਥੱਕੇ ਸੀ ਬਸ ਹੁਣ ਲੇਟਣ ਲੱਗੇ ਆ ਬੋਕ ਹੋ ਗਈ ਸਾਡੀ।
ਤੇ ਫਿਰ ਆਪਣਾ ਕੀ ਖਾਧਾ ਰਾਤੀ ਹੁਣ।
ਉਹਦੇ ਵਿੱਚ ਬਸ ਐਗ ਖਾਏ ਸੀ।
ਬੋਏਲ ਐਗ ਬਸ ਫਿਰ ਬੋਕ ਕਰਨ ਲੱਗ ਗਿਆ ਬਸ ਹੁਣ ਆਪਣਾ ਲੇਟੇ ਆ ਬੈਡ ਤੇ ਹਾਂਜੀ ਹਾਂਜੀ ਮੈਂ ਉੱਪਰ ਹੀ। ਤੇ ਰੂਮ ਦੇ ਕੋਲ ਹੀ ਬੋਕ ਕਰ ਲਈ ਦੀ ਹੈ। ਬਾਹਰ ਜਾਣ ਦੀ ਲੋੜ ਹੀ ਨਹੀਂ ਪੈਂਦੀ ਲੋਬੀ ਵਗੈਰੇ ਚ ਵੋਕ ਕਰ ਲਈ ਸੈਰ ਹੋ ਜਾਂਦੀ ਹੈ।
ਹਾਂਜੀ ਹਾਂਜੀ ਬਸ ਫਿਰ ਮੈਂ ਵੀ ਮੈਂ ਕਿਹਾ ਚਲੋ। ਤੁਹਾਨੂੰ ਦੱਸਦੀਏ ਬਈ ਹੁਨ। ਮੈਂ ਫੇਰ ਕਿਹਾ ਚਲੋ ਪਾਰਟੀ ਦੇ ਦਾਂਗਾ ਫੇਰ ਹੁਨ ਤੁਸੀ ਵੀ ਆ ਜਾਓ ਫੇਰ ਨਾਲੇ। ਆਪਣੇ ਜਿੰਨੇ ਕ ਬੰਦੇ ਆ ਸਭ ਆ ਜਉਗੇੰ। ਨਹੀਂ ਉਹ ਤੇ ਦੇਖੋ ਹੁਨੇ ਨਾ ਥੋੜੀ ਦੇਰ ਤੱਕ। ਆਪਾਂ ਗੱਲ ਗੁੱਲ ਕਰਕੇ ਨਾ ਆਪਨੇ ਜਿੰਨੇ ਵੀ ਬੰਦੇ ਆ ਸਭ ਦਾ ਦੇਖ ਲਾਂਗੇ ਬਈ ਕਿਹਨੂੰ ਕਿਹੜਾ ਕਿਹੜਾ ਕਿਦਾ ਹਿਸਾਬ ਆ ਜੇ ਤੇ ਕੱਲ ਨੂੰ ਬੰਦਾ ਤੇ ਫਿਰ ਆਪਾਂ ਕੱਲ ਚੱਲ ਲਾਂਗੇ ਨਹੀਂ ਤੇ ਫਿਰ ਸੰਡੇ ਨੂੰ ਚੱਲ ਲਾਂਗੇ।
ਹਾਂਜੀ ਹਾਂਜੀ ਕੋਈ ਗੱਲ ਨੀ ਦੱਸ ਦਿਓ ਕਿ ਐਤਵਾਰ ਸ਼ਾਇਦ ਆਪਾਂ ਵੀ ਸੋਚ ਰਹੇ ਸੀ ਬਈ ਆਪਨੇ ਵਾਈਫ ਨੇ ਕਿੱਥੇ ਘੁੰਮਨ ਫਿਰਨ ਜਾਈਏ ਨੇੜੇ ਤੇੜੇ ਨਾ।
ਅੱਛਾ ਅੱਛਾ ਹਾਂ ਦੇਖੋ ਐ ਤੇ ਹਾਂ ਹਾਂ ਉਹ ਤੇ ਫੇਰ ਬਹੋਤ ਵਧੀਆ। ਗੱਲ ਹੈ ਦੇਖੋ ਫਿਰ।
ਹਾਂ।
ਹਾਂ ਚਲੋ ਕੋਈ ਗੱਲ ਨੀ ਉਹ ਤੇ ਅਸੀਂ ਆਪਸ ਵਿੱਚ ਨਾ ਥੋੜ੍ਹੀ ਮਾੜੀ ਜੀ ਸਲਾਹ ਵਗੈਰਾ
ਹਾਂਜੀ, ਹਾਂਜੀ ਤੁਸੀਂ ਆਪਨਾ ਡਿਸਕਸ ਕਰ ਲਓ ਨਾ ਤੁਹਾਡੀ ਸਲਾਹ ਮਿਲਨੀ ਚਾਹੀਦੀ।
ਕੋਈ ਗੱਲ ਨੀ ਅਸੀਂ ਨਾ ਉਸ ਹਿਸਾਬ ਨਾਲ ਅਹ ਗੱਲ, ਗੁੱਲ ਕਰਕੇ ਨਾ ਘਰੇ ਉਹਨਾਂ ਨਾਲ ਸਭ ਨਾਲ ਤੇ ਦੇਖ ਲਾਂਗੇ ਫੇਰ ਅਸੀਂ ਕਦੋਂ ਕੁ ਜਾਣਾ ਹੈ ਕ
ਹਾਂਜੀ, ਹਾਂਜੀ। ਤੇ ਉਹ ਵੀ ਆਪਨਾ ਰੈਸਟੋਰੈਂਟ ਵਗੈਰਾ ਵੀ ਦੇਖ ਲੈਨਾ ਨਾ ਕਿੱਧਰ ਕਰਨਾ ਏ ਕਦੋਂ ਕਰਨਾ ਏ ਟਾਈਮਿੰਗ
ਚਲੋ ਹਾਂਜੀ ਕੋਈ ਨ ਹੋਰ ਸੁਨਾਓ ਕੰਮ ਕਾਰ ਕਿੱਦਾਂ ਚੱਲਦਾ ਪਿਆ
ਠੀਕ, ਠੀਕ ਏ ਵੀਰ ਜੀ ਮੱਠਾ, ਮੱਠਾ ਕੰਮ ਹੈਗਾ। ਸਲੋ ਸਲੋ ਚ ਚੱਲ ਹੀ ਰਿਹਾ ਕੰਮ
ਅੱਜ ਕੱਲ ਤੁਹਾਨੂੰ ਪਤਾ ਲੇਬਰ ਨੀ ਮਿਲਦੀ। ਮੇਰਾ ਤੇ ਦੇਖੋ ਤੁਹਾਨੂੰ ਦੱਸਿਆ ਸੀ ਬਸ ਮਹੀਨੇ ਦਾ ਵਧੀਆ ਕੰਮ ਏ ਕਿਉਂਕਿ ਤੁਹਾਨੂੰ ਪਤੈ ਆਪਾਂ ਸੂਟ ਸੀਨੇ ਆਂ ਨਾ ਤੇ ਦੋ ਤਿੰਨ ਮਤਲਬ ਟੇਲਰ ਵੀ ਰੱਖੇ ਦੇ ਆ
ਹਾਂਜੀ, ਹਾਂਜੀ। ਨਹੀਂ ਸਾਡਾ ਕੰਮ ਵੀ ਵਧੀਆ ਬਸ ਸਾਡਾ ਕੰਮ ਨਾ ਸਾਰਾ ਲਗਭਗ ਲੇਬਰ ਤੇ ਹੈਗਾ ਨਾ
ਨਹੀਂ ਆਪਾਂ ਹਾਂਜੀ ਹਾਂਜੀ ਤੁਸੀਂ ਪਿਛਲੀ ਵਾਰ ਹਾਂਜੀ ਅਸੀਂ ਵੀ ਤੁਹਾਨੂੰ ਕਿਹਾ ਸੀ ਮਤਲਬ ਓਡੀਨੈਂਸ ਸੈਟ ਵਗੈਰਾ ਤੁਸੀਂ ਕਿਹਾ ਸੀ ਨਾ ਭੇਜੋਗੇ ਕੁੜੀਆਂ ਲਈ
ਹਾਂਜੀ, ਹਾਂਜੀ।
ਦੱਸਿਆ ਸੀ ਬਾਈ
ਉਹ ਤੁਸੀਂ ਬਾਈ ਤਰੀਕ ਦੱਸੀ ਹੈ। ਅਗਲੇ ਮਹੀਨੇ ਦੀ ਜੂਨ ਦੀ, ਕੋਈ ਨੀ ਤੁਹਾਡੇ ਕੋਲ ਪਹਿਲੇ ਪਹੁੰਚ ਜਾਏਗਾ ਉਸ ਤੋਂ ਪਹਿਲੇ
ਹਾਂ, ਤੇ ਮੈਂ ਕਿਹਾ- ਚਲੋ ਇੱਕ ਵਾਰ ਬਈ ਭਾਜੀ ਨੂੰ ਨਾ ਰਿੀਮਾਇੰਡ ਕਰਾ ਦ ਮਾੜਾ ਯਾਦ ਰਹੂਗਾ।
ਹਾਂਜੀ, ਹਾਂਜੀ ਵੀਰ ਜੀ ਉਹ ਤੇ ਯਾਦ ਹੈਗਾ ਮੈਂ ਉਹੀ ਦੇਖ ਰਿਹਾ ਸੀ। ਮੈਂ ਕਦੋਂ ਕੌਮ ਲੈਣ ਆਏਗਾ ਤੁਹਾਡੇ ਵੱਲੋਂ
ਅੱਛਾ, ਅੱਛਾ ਕੋਈ ਨੀ ਉਹ ਤੇ, ਦੇਖੋ, ਮੈਂ ਕਿਹਾ ਸੀ ਦੇਖੋ ਉਹ ਤੇ ਆ ਨੀ ਸਕਦੇ ਹਨਾ। ਤੇ ਤੁਸੀਂ ਆਪਣਾ ਆ ਜਾਣਾ ਦੇ ਜਾਣਾ ਆਪਣੇ ਜਾਂ ਕਿਸੇ ਅ ਲੇਬਰ ਦੇ ਬੰਦੇ ਨੂੰ ਭੇਜ ਦੇਣਾ
ਹਾਂਜੀ, ਹਾਂਜੀ ਦੇਖਾਂਗਾ ਜਿਵੇਂ ਵੀ ਕੋਈ ਬੰਦਾ ਮੇਰਾ ਜਾ ਰਿਹਾ ਹੋਗਾ ਨਾ ਤੁਹਾਡੀ ਸਾਈਡ ਤੇ ਮੈਂ ਭਿਜਵਾ ਦਾਂਗਾ ਸਮਾਨ, ਜੋ ਵੀ ਹੈਗਾ ਤੁਹਾਡਾ ਲਿਖਿਆ ਹੋਇਆ ਡਿਨਰ ਸੈੱਟ ਹੋ ਗਿਆ। ਹੋਰ ਜੋ ਵੀ ਮੇਰੇ ਕੋਲ ਹੋ ਸਕਿਆ ਮੈਂ ਕਰ ਦਾਂਗਾ
ਹੋਰ
ਹੋਰ ਤੁਸੀਂ ਸੁਣਾਓ? ਤੁਹਾਡੇ ਹੋ ਗਏ ਸੂਟ ਸਟਿਚ?
ਹਾਂਜੀ। ਬਸ, ਹਾਂ। ਮੈਂ ਤੁਹਾਨੂੰ ਦੱਸਿਆ ਸ ਸੀ। ਨਾ ਤਿੰਨ -ਚਾਰ ਸੂਟ ਸੀਗੇ ਔਨਾਂ ਦੇ ਔ ਅਪਣਾ ਅਪਾ ਸਟਿਚ ਕਰਾਤੇ ਸੀ। ਕਿਉਂਕਿ ਤੁਹਾਨੂੰ ਪਤੈ ਵਿਆਹ ਚ ਬੜੇ ਕੰਮ ਹੁੰਦੇ ਨੇ ਹੋਰ ਵੀ, ਅਪਣਾ ਫੇਰ ਔ ਕੈੰਦੇ ਸੀ ਕਿ ਜੇੜਾ ਕੰਮ ਬਈ ਜਦੋਂ ਨੀਪੜ ਜਾਏ ਓਦੋਂ ਈ ਵਧੀਆ ਐ।
ਹਾਂਜੀ -ਹਾਂਜੀ ਤੇ ਤੁਸੀਂ ਵੀ ਕੁਛ ਔਨਾਂ ਦੇ, ਦਾਜ ਵਗੈਰਾ ਚ ਕੁਛ ਤੁਸੀਂ ਵੀ
ਹਾਂਜੀ, ਆਪਾਂ ਤੇ ਦੇਖੋ ਤਿੰਨ ਕੁੜੀਆਂ ਸੀ ਅਪਾਂ ਤਿੰਨ ਅਨੰਦ ਕਾਰਜ ਦੇ ਤਿੰਨ ਸੂਟ ਲੈ ਕੁੜੀਆਂ ਨੂੰ ਓਹੀ ਅਪ ਆਪਾਂ ਸਟਿਚ ਵੀ ਕਰਤੇ ਸੀ। ਅਪਣੇ ਬੁਟੀਕ ਤੋਂ ਹੀ, ਤੇ ਬਾਕੀ ਜੇੜੇ ਓਨਾਂ ਦੇ, ਹੋਰ ਸੀਗੇ ਸੂਟ, ਓਹ ਅਪਣਾ- ਅਪਣਾ ਟੇਲਰਾਂ ਤੋਂ ਅਪਾਂ ਸਵਾ ਤੇ ਚੇਖੋ ਜਿੰਨਾ ਕੁ ਜਿਦੇ ਕੋ ਹੁੰਦੈ
ਹਾਂਜੀ- ਹਾਂਜੀ ਮੈਂ ਵੀ ਓਹੀ ਸੋਚ ਰਿਹਾ ਸੀ।
ਬਾਕੀ ਤਾਂ ਹੁਣ ਤੱਕ, ਹਾਂ। ਹੁਣ ਤਾਂ ਜੇੜੀ ਮੈ ਤਨੂੰ ਦੱਸਿਆ ਸ ਐ ਜਿਵੇਕਿ ਹਰ ਮੈਦਾਨ ਫਤੇਹ। ਔ ਤਾਂ ਬਹੁਤ ਹੈਲਪ ਕਰਦੇ ਪਏ ਆ ਓਨਾਂ ਦੀ ਤੇ ਔਨਾਂ ਨੇ ਕਿਆ ਸੀ ਕਿ ਬਸ ਏਨਾ ਹੀ ਕਾਫ਼ੀ ਐ ਤੁਸੀਂ ਇੰਨਾ ਕਰਤਾ। ਬਾਕੀ ਤੇ ਕੁਟੀਨ ਭਾਂਡਿਆਂ ਵੱਲੋਂ ਡਿਨਰ ਸੈੱਟ ਵੱਲੋਂ ਤੁਹਾਡੇ ਵੱਲੋਂ ਮਦਦ ਹੋਗੀ। ਬਾਕੀ ਦੇਖੋ ਹੋਰ ਤੁਹਾਨੂੰ ਸਭ ਨੂੰ ਪਤਾ ਈ ਹੈ। ਅੱਜ ਕੱਲ ਔ ਗ਼ਰੀਬ ਕੁੜੀਆਂ ਤੇ ਔ ਲੋਕੀ ਅੱਜ ਕੱਲ੍ਹ ਦਾਜ ਫੇਰ ਕੈੰਦੇ ਐ ਕਿ ਚਲੋ ਕੋਈ ਨੀ ਕੁੜੀਆਂ ਹੀ ਮੇਲ
ਹਾਂਜੀ- ਹਾਂਜੀ ਓ ਤੇ ਹੈ, ਅੱਜ-ਕੱਲ੍ਹ ਜੈਦਾ ਕਿਸੇ ਨੂੰ ਲਾਲਚ ਤੇ ਔਂਦਾ ਨੀ।
ਹਾਂਜੀ -ਹਾਂਜੀ।
ਬੱ ਕੁੜੀ ਚਾਈਦੀ ਹੁੰਦੀ ਏ, ਚੰਗੇ ਪਰਿਵਾਰ ਦੀ।
ਬਿਲਕੁਲ ਅੱਜ-ਕੱਲ੍ਹ ਤੁਵੈਨੂੰ ਪਤੈ, ਅ ਸਮਾਂ ਬੌਤ ਜੈਦਾ ਖ਼ਰਾਬ ਏ ਇਸ ਕਰਕੇ ਅਪਣਾ ਥੋੜ੍ਹਾ ਦੇਖਣਾ ਪੈਂਦਾ ਏ ਨਾ ਮਾਹੌਲ ਕੀ ਸਾਬ ਕਿ
ਹਾਂਜੀ ਹਾਂਜੀ, ਓਹੀ ਸਭ ਦੇਖ ਕੇ ਚੱਲਣਾ ਪੈਂਦੈ ਵੀਰ ਜੀ।
ਹਾਂਜੀ ਹਾਂਜੀ ਹੋਰ?
ਬਸ ਤੁਸੀਂ ਸੁਣਾਓ ਤੋਡਾ ਹੋ ਗਿਆ ਡਿਨਰ?
ਬਸ ਮੈਂ ਤੁਹਾਨੂੰ ਦੱਸਿਆ ਹੁਣ ਅਸੀਂ ਅਪਣਾ ਥੋੜ੍ਹਾ ਜਾ ਦਲੀਆ ਥੋੜ੍ਹੀ ਜੀ ਅਪਣਾ ਖਿਚੜੀ ਮਿਕਸ ਕਰਕੇ ਬਣਾ ਰੇ ਆਂ ਮੈਂ ਕਿਹਾ ਚਲੋ ਥੋੜ੍ਹਾ ਹੈਲਥੀ ਖਾ ਲੀਏ। ਨਾਲੇ ਹਲਕਾ ਵੀ ਹੋਊਗਾ ਕਿਉਂਕਿ ਦੁਪੈਰ ਨੂੰ ਹੁਣ ਦੇਖੋ ਅਸੀ ਅਸੀਂ ਦਾਲ ਚੌਲ ਖਾਧੇ ਸੀ ਔ ਫੇਰ ਥੋੜੇ ਹੈਵੀ ਹੋ ਗਏ। ਤੇ ਮੈਂ ਕਿਆ ਚਲੋ ਹੁੰਣ ਬੀ ਅਪਣਾ ਹਲਕੇ ਜੇ ਦਲੀਆ ਮੈਈਦਾ
ਕੋਈ ਨੀ ਕੋਈ ਨੀ ਤੁਸੀਂ ਕਰਲੋ ਫੇਰ ਖਾਲੋ ਜੋ ਤੋਲੋ ਟਿੰਨਾ ਟਾਈਮ ਹੋ ਰਿਹਾ ਹੋਣੈ।
ਹਾਂਜੀ ਕੋਈ ਗੱਲ ਨੀ ਫੇਰ ਚੱਲਾਂ ਚਲਾਂ।
ਹਾਂਜੀ-ਹਾਂਜੀ ਚਲੋ ਠੀਕ ਹੈ, ਵੀਰ ਜੀ ਸਤਿ ਸ੍ਰੀ ਅਕਾਲ।